ਸਸ ਸ਼੍ਰੀ ਕਾਲ ਜੀ। ਹਾਂਜੀ ਹਾਂਜੀ। ਵਧੀਆ ਜੀ, ਤੁਸੀਂ ਸੁਣਾਓ ਜੀ।
ਵਧੀਆ ਵਧੀਆ ਅੱਜ ਕਿਤੇ ਯਾਦ ਆ ਗਈ।
ਬਾਹਰ ਵੇਹਿੰਦੇ ਸੀ ਮੈਂ ਕਿਹਾ ਚਲੋ ਸ਼ਾਮ ਦੇ ਟੈਮ ਫੋਨ ਕਰ ਲਈਏ ਰੋਟੀ
ਘਰ ਸਭ ਵਧੀਆ ਬੱਚੇ ਭੈਣ ਜੀ ਸਭ ਵਧੀਆ।
ਹਾਂਜੀ ਹਾਂਜੀ। ਤੇ ਬੱਚੇ ਹੀ ਵਧੀਆ ਨੇ, ਤੁਸੀ ਸੁਣਾਓ?
ਸਭ ਵਧੀਆ ਵਧੀਆ, ਹੋਰ ਰੋਟੀ ਖਾ ਲਈ।
ਹਾਂਜੀ ਖਾ ਲਈ ਜੀ। ਕੀ ਬਨਾਯਾ ਸੀ ਤੁਸੀ?
ਅਸੀਂ ਅੱਜ ਨਿਊਡਲਸ ਬਣਾਏ ਸੀ ਨਾ।
ਅੱਛਾ, ਅਸੀ ਵੀ ਨਿਊਡਲ ਬਣਾਏ ਨੇ, ਹਾਂਜੀ ਹਾਂਜੀ।
ਵਧੀਆ ਫੇਰ, ਤੁਸੀਂ ਕਿਵੇਂ ਬਣਾਏ?
ਅਸੀ, ਪੱਹਿਲੇ ਲਈ ਕੜਾਹੀ ਲਈ।
ਹੂੰ।
ਇਹਦੇ ਵਿੱਚ ਫੇਰ ਪਾਇਆ ਥੋਮ, ਫੇਰ ਪਾਇਆ ਤੇਲ ਫੇਰ ਸਬਜ਼ੀਆਂ ਕੱਟੀਆਂ, ਇਹ ਪਾ ਤੇ ਨਿੂਡਲ ਬਨ ਗਏੇ ਸੋ। ਅਸੀਂ ਭਾਈਏ ਗਾਜਰਾਂ ਮੂ ਹੁਲੀਆਂ ਗੋਭੀ,
ਅੱਛਾ।
ਹਾਂ ਸ਼ਿਮਲਾ ਮਿਰਚ ਫੁੱਲ ਗੋਭੀ, ਬੰਦ ਗੋਭੀ ਸਾਰੀ ਜਿਹੜੀ ਸਬਜ਼ੀ ਸਾਨੂੰ ਲ ਦੇ ਕੇ ਪਾਉਂਦੇ ਖੂ ਪਾ ਮਸ਼ਰੂਮ, ਮਟਰ- ਸ਼ਟਰ, ਲਟਰ- ਪਟਰ ਜੋ ਵੀ ਸੀ। ਆਪਾਂ ਪਾਂਦੇ ਗਏ। ਬਣ ਗਿਆ ਸਾਡਾ, ਵਧੀਆ ਵਡ ਤਨੇ ਨੂੰ
ਅੱਛਾ -ਅੱਛਾ ਤੇ ਨਿੂਡਲਸ, ਸੀਂ ਬੋਆਇਲ ਨੀ ਕਿਤੇ।
ਰਹੀ। ਪਾਈ ਤੇ ਕੱਚੇ ਹੀ ਪਾ ਦਂਦੇ। ਹ
ਅੱਛਾ-ਅੱਛਾ-ਅੱਛਾ ਫਰਾਈ ਕਰਕੇ
ਹਾਂ, ਫਰਾਈ ਕਰਕੇ ਕ੍ਰਿਸਪੀ ਨੂਡਲ ਹਾਂ, ਉਹ ਢਿੱਡ ਭਰ ਗਿਆ। ਹੁਣ ਢਿੱਡ ਭਰ ਗਿਆ। ਢਿੱਡ ਪੂਰਾ ਭਰ ਗ ਹਮ।
ਅੱਛਾ, ਹੋਰ ਭੈਣ ਜੀ ਕੀ ਕਰਦੇ ਪਏ। ਠੀਕ -ਠਾਕ ਸਿਹਤ ਠੀਕ ਭੈਣ ਜੀ ਦੀ। ਹੋਰ ਪੈ ਗਿਆ ਤੁਹਾਨੂੰ ਛੁੱਟੀਆਂ ਮਾਰਕੀਟ ਚ ਨਹੀਂ?
ਸਾਨੂੰ ਲੇਟ ਪਣ ਜੋ ਸਾਰਿਆਂ ਦੀ ਖ਼ਤਮ ਹੁੰਦੀ। ਫੇਰ ਸਾਡੇ
ਅੱਛਾ-ਅੱਛਾ ਹਾਂ। ਉਹੀ ਨਾ ਆਪਣਾ-ਆਪਣਾ ਹਿਸਾਬ ਹੈ ਕੰਮਾਂ ਦਾ
ਹਾਂਜੀ। ਤੁਹਾਡੇ ਕੀ ਕੰਮ ਨਾ
ਇਹਨਾਂ ਦਾ, ਉਹ ਇਹਨਾਂ ਦਾ ਆਪਣਾ ਸੈਂਟਰੀ ਦਾ ਕੰਮ ਹੈ ਨਾ। ਹਾਂਜੀ- ਹਾਂਜੀ। ਚਂਦੇ ਏਦਾਂ ਹੀ
ਅੱਛਾ।
ਹਾਂਜੀ। ਜੀ ਹੋਰ? ਐਰ ਕਿ ਬਣਾਇਆ ਨੀ ਤੁਸੀਂ ਛੁੱਟੀਆਂ ਦਾ ਪ੍ਰੋਗਰਾਮ ਕਿਧਰੇ ਜਾਣ ਦਾ, ਘੁੰਮਣ ਦਾ, ਯਾਤਰਾ ਯੂਤਰਾ? ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਕਿਹੜੀ ਕੰਪਨੀ ਹੈ?
ਉਹ ਨਾ ਇਹਨਾਂ ਨੂੰ ਜ਼ਿਆਦਾ ਪਤਾ ਏ, ਮੈਨੂੰ ਇਸ ਬਾਰੇ ਇਨਾਂ ਨਾ ਪਤਾ ਨੀ ਹੈ ਨਾ
ਅੱਛਾ-ਅੱਛਾ ਕਿਹੜੀ ਤੇ ਕੀ ਸੀਟਾਂ ਸੂਟਾਂ
ਨਹੀਂ-ਨਹੀਂ, ਇਹ ਬਾਥਰੂਮ, ਸੀਟਾਂ ਵੀ ਹੁੰਦੀਆਂ, ਬਾਥਰੂਮ ਐਸੇਸਰੀ ਜਿੰਨਾ ਵੀ ਹੁੰਦਾ ਏ।
ਸਾਨੂੰ ਦਾ ਮਿਲ ਜਾਏ। ਮੰਗੇ।
ਕੋਈ ਗੱਲ ਨਹੀਂ, ਮਿਲ ਜਾਏਗੀ, ਤੁਸੀਂ ਆਓ ਸਾਡੇ ਘਰ ਵੱਲ।
ਅੱਛਾ, ਘਰ ਰੱਖਿਆ ਦਾ ਸਮਾਨ ਤੁਸੀਂ?
ਠੀਕ। ਘਰ ਦੇ ਕੋਲ ਹੀ ਹੈ ਹਾਂਜੀ। ਜੀ ਇਨ੍ਹਾਂ ਦਾ ਨਾ।
ਅਛ ਅੱਛਾ, ਅੱਛਾ ਘਰ ਦੇ ਕੋਲ ਹੀ ਆ।
ਹਾਂਜੀ ਹਾਂ। ਹਾਂਜੀ-ਹਾਂਜੀ। ਹੋਰ? ਬਣਾਇਆ ਨੀ ਐਰਕੀ ਪ੍ਰੋਗਰਾਮ ਛੁੱਟੀਆਂ ਦਾ ਕਿਧਰੇ ਜਾਣ ਦਾ?
ਨਹੀਂ, ਨਹੀਂ ਬਣਾਇਆ ਗਰਮੀ ਬੜੀ, ਕਿੱਥੇ ਜਾਣਾ?
ਅੱਛਾ-ਅੱਛਾ। ਹਮ ਹੇਮਕੁੰਟ ਸਾਹਿਬ ਦੇ ਬਣਾਇਆ। ਅਸੀਂ, ਅਸੀਂ ਨਾ ਬਣਾਉਂਦੇ ਬਏ ਸੀ ਪ੍ਰੋਗਰਾਮ ਹੇਮਕੁੰਟ ਸਾਹਿਬ ਦਾ ਨਾ, ਤੇ ਹੁਣ ਉੱਥੇ ਯਾਤਰਾ ਉਹਨਾਂ ਨੇ ਬੰਦ ਕਰਤੀ ਹੈ।
ਅੱਛਾ ਓ ਕਿਓ?
ਦੌ ਹੋ ਗਈਆਂ ਨਾ
ਅੱਛਾ ਕੀ ਹੋ ਗਈ ਏ?
ਬਰਫ਼ ਬਾਰੀ, ਮਤਲਬ ਕਿ ਮੌਸਮ ਖ਼ਰਾਬ ਹੋ ਗਿਆ ਨਾ ਉੱਥੇ ਦਾ, ਬਰਫ਼ ਪੈਂਦੀ ਹੋਣੀ ਨਾ ਉਸ ਸੇਡ, ਹਾਂਜ, ਹਾਂਜੀ ਹਾਂ ਫਿਰ ਉਸ ਕਰਕੇ ਉਹ ਉਹਨਾਂ ਨੇ ਬੰਦ ਕੀਤੀ ਦੀ ਕਹਿੰਦੇ ਯਾਤਰਾ ਮੇਰੇ-ਮੇਰੇ ਹਸਬੈਂਡ ਤੇ ਬੜਾ ਕਹਿੰਦੇ ਬਏ ਸੀ ਚੱਲਣੇ ਆ ਇਸ ਵਾਰ। ਉਹ ਤੇ ਕਹਿੰਦੇ ਬਏ ਸੀ ਚੱਲ। ਨੇਆ, ਹਾਂ ਤੇ ਹੁਣ ਆਹ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਓਦੇ ਚ ਸਭ ਕੁਝ ਨਿਊਜ ਤਾਂ ਪਹਿਲੇ ਆ ਜਾਂਦੀਆਂ ਏ।
ਹਾਂ ਇਹ ਤੇ ਹੈ ਏ। ਕੀ ਕਰਨਾ, ਤਾਂ ਫਿਰ ਤੁਸੀਂ ਕੈਂਸਲ ਕਰਤੀ ਸਲਾਅ।
ਹਜੇ ਤੇ ਫਿਲਹਾਲ ਫੇਰ ਤੁਆਨੂੰ ਪਤਾ ਮੌਸਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਬਈ ਫ ਮੌਸਮ ਕਹਿੰਦੇ ਕਿ ਬੰਦ ਫਿਰ ਕਰਵਾਈਆਂ ਨਈਂ ਅ ਫਿਰ ਟਿਕਟਾਂ।
ਬਾਈ ਏਅਰ ਜਾ ਰੈ ਹੀ ਗਏ ਨੀਂ।
ਟ੍ਰੇਨ ਚ ਅਸੀਂ ਕਿੱਥੇ ਬਾਏ ਏਅਰ ਜਾਣ ਵਾਲੇ ਬਈ।
ਹਂ, ਨਈਂ ਨਈਂ ਟ੍ਰੇਨ ਚ ਹੀ ਜਾਵਾਂਗੇ ਤੁਸੀਂ ਵੀ ਬਣਾਣਾ ਨਾ ਭੈਣ ਜੀ ਨਾਲ ਸਲਾਹ ਤੇ ਅਸੀਂ ਇਕੱਠੇ ਚੱਲਦੇ ਹਾਂ ਫਿਰ ਤੁਸੀਂ ਆਪਣੀ ਫੈਮਲੀ ਲੈ ਚੱਲਣਾ ਅਸੀਂ ਆਪਣੀ ਫੈਮਿਲੀ ਲੈ ਚਲਾਂ। ਹਾਂਜੀ।
ਅੱਛਾ ਅੱਛਾ ਤੁਹਾਡੀ ਘਰ ਦੀ ਪਲੈਨ।
ਮੈਂ ਬਸ ਜਾ ਰਿਹੇ ਅਗਲੇ ਅਗਲੇ ਹਫ਼ਤੇ ਅਗਲੇ ਹਫ਼ਤੇ।
ਫੈਮਲੀ ਸਾਰੀ।
ਵਹੀ ਕਲੇ ਜਾ ਰਿ ਮਾਰਕੀਟਿੰਗ ਕਰਨ
ਅੱਛਾ ਅੱਛਾ। ਤੇ ਭੈਣ ਜੀ ਨੂੰ ਸਾਡੇ ਵੱਲ ਛੜ ਜਾਣਾ।
ਉਹ ਨੀਂ ਆਂਦੇ ਪਾਈ ਘਰ ਕੰਮ ਕੌਣ ਕਰੇਗਾ। ਬੱਚੇ ਕੋਲ ਸਾਂਬੇ ਗਾ
ਉਹ ਤੇ ਹੈ ਕੋਈ ਗੱਲ ਨ੍ਹੀਂ ਇੱਥੇ ਅਸੀਂ ਇਕੱਠੇ ਸਾਂਭ ਲਾਂਗੇ, ਐਸੀ ਗੱਲ ਨੀਂ ਹੈ। ਹਾਂ ਤੇ ਸਹੀ ਅਸੀਂ ਇੱਥੇ ਸਾਂਭ ਲਾਂਗੇ ਤੁਸੀਂ ਆਪਣਾ ਉੱਥੇ ਚੱਲ ਜਾਣਾ ਤੇ ਅਸੀਂ ਇੱਥੇ ਆ ਜਾ ਗੇਂ।
ਕਦੋ ਭੇਜਿਆ?
ਜਦੋਂ ਤੁਸੀਂ ਜਾਣਾ ਹੋਏਗਾ ਸ੍ਰੀਨਗਰ, ਹਮ ਹੋਰ ਸੁਣਾਓ। ਦਰਬਾਰ ਸਾਹਿਬ ਗਏ ਓ?
ਨ੍ਹੀਂ ਇਸ ਮੀਨੇ ਨਈਂ
ਅੱਛਾ ਅੱਛਾ ਕਦੋਂ ਕਦੋਂ ਜਾਂਦੇ ਹਰ ਮਹੀਨੇ ਜਾਂਦੇ, ਨਈਂ?
ਇਹ ਜਦੋਂ ਮਹਾਰਾਜਾ ਬੁਲਾ ਲੈਣ
ਵਾਹਿਗੁਰੂ ਦੇ ਹੁਕਮ ਨਾਲ ਕਿਧਰੇ ਵੀ ਜਾ ਸਕਦੇ ਸੀ ਹੈ ਨਾ।
ਹਾਂ ਜੀ
ਹਂ ਹੋਰ ਸੁਣਾਓ?
ਤੁਆਡੇ ਉਥੇ ਮੌਸਮ
ਸਾਡੇ ਇੱਥੇ ਮੌਸਮ ਕ ਅੱਛਾ ਸੀ ਹਨ ਕੱਲ ਪਰਸੋਂ ਦਾ ਮੌਸਮ ਬੜਾ ਵਧੀਆ ਸੀ, ਬਰਸਾਤ ਹੋਈ ਹਵਾ ਬੜੀ ਚੱਲਦੀ ਪਈ ਸੀ ਫੇਰ ਗੁੰਮ ਹੋ ਗਿਆ ਗਹਿਰ ਗਹਿਰ ਬਣ ਗਈ। ਹਾਂ, ਤੁਆਨੂੰ ਪਤਾ ਮੌਸਮ ਏਦਾਂ ਹੀ ਚੱਲ ਅੱਗੋਂ ਤੁਆਨੂੰ ਪਤਾ ਬਾਰਸ਼ਾਂ ਆ ਜਾਣੀਆਂ ਬਰਸਾਤਾਂ ਆ ਜਾਦੀਆਂ।
ਅੱਛਾ
ਹਾਂ ਫੇਰ ਬੜਾ ਮੌਸਮ ਖਰਾਬ ਹੋ ਜਾਣਾ ਜੁਲਾਈ ਅਗਸਤ ਹੈ ਨਾ
ਹਾਂਜੀ ਹਾਂਜੀ
ਹਮ ਹੋਰ ਤੁਹਾਡੇ ਇਥੇ ਮੌਸਮ ਕਿਹੋ ਜਿਹਾ
ਅੱਜ ਇੱਥੇ ਵੀ ਬੜੀ ਗਰਮੀ ਹੈਗੀ ਹੈ ਏਸੀ ਉਸੀ ਲਾਏ ਆ
ਹਮ ਐਸੀ ਤੋਂ ਬਿਨਾ ਨਹੀਂ ਬੈਠੇ ਜਾਂਦਾ ਹਨਾ ਹਮ ਉਹ ਤੇ ਹੈ ਏਸੀ ਤੋਂ ਬਿਨਾ ਨਹੀਂ ਬੈਠ ਸਕਦੇ ਮੈਂ ਕਿਹਾ ਏਸੀ ਤੋਂ ਬਿਨਾਂ
ਹਾਂਜੀ ਹਾਂਜੀ
ਅ
ਹਾਂਜੀ ਕੀ ਹੋ ਗਿਆ ਹੈਲੋ ਕੀ ਹੋ ਗਿਆਏ ਜੀ ਹੱਸ ਕਿਉਂ ਰਹੇ ਹੋ
ਮਿੱਟਰ
ਹਾਂਜੀ
ਬਸ ਉਹ ਕੰਮ ਕਰਦਾ ਪਿਆ ਸੀ ਹਾਂ ਜੀ ਹਾਂਜੀ ਹ ਹਮ ਬਸ ਤੁਹਾਨੂੰ ਪਤਾ ਸ਼ਰਾਰਤ ਨਿਰਾਲੀ ਹੁੰਦੀ ਹੈ ਨਿਰਾਨੀ ਸ਼ਰਾਰਤਾਂ ਬੱਚਿਆਂ ਦੀਆਂ ਹੁ ਹਮ ਹੁ ਹਮ ਔਰ ਸੁਣਾਓ ਤੁਹਾਡੇ ਬੱਚੇ ਕੀ ਕਰਦੇ ਪਏ ਆ
ਸਾਡੇ ਬੱਚੇ ਸਾਡੇ ਬੱਚੇ ਵੀ ਸ਼ਰਾਰਤਾਂ ਹੀ ਕਰਦੇ ਪਏ
ਹਮ ਛੋਟੇ ਆ ਨਾ ਜੀ
ਹਾਂਜੀ
ਮੁ ਮ
ਹਾਂਜੀ
ਛੋਟੇ ਆ ਨਾ ਜੀ ਹੁ ਹੁ
ਹਾਂਜੀ ਛ ਹਾਂਜੀ ਹਾਂਜੀ
ਹੌਰ ਸੁਣਾਓ
ਹਾਂਜੀ ਹਾਂਜੀ ਵਧਿਆ ਵਾਧਿਆ
ਹਮ ਹਹ ਹੋਰ ਮੰਮੀ ਡੈਡੀ ਥੀਕ ਦੇਖਿਓ
ਹਾਂਜੀ ਹਾਂਜੀ ਸਭ ਵਧਿਆ
ਅੱਛਾ ਲਿਆਣਾ ਉਹਨਾਂ ਨੂੰ ਸਾਡੇ ਘਰ ਵੀ ਕਦੀ ਹੈ
ਕੋਈ ਮੈਂ ਹੀ ਆ ਜਾ ਨਾ ਹਾਂਜੀ ਹਾਂਜੀ
ਅੱਛਾ
ਹਾਂਜੀ ਹਾਂਜੀ
ਹੋਰ ਸੈਰ ਕਰਨ ਚਲੇ ਗਏ,?
ਨਹੀਂ ਨਹੀਂ ਮੈਂ ਨਹੀਂ ਜਾਂਦਾ ਸਰ ਮੈਂ ਰੋਟੀ ਖਾ ਕੇ ਸੋ ਜਾ ਨਾ
ਅੱਛਾ ਨਹੀਂ ਸੈਰ ਬਹੁਤ ਜਰੂਰੀ ਹ ਨਾ ਸਿਹਤ
ਅੱਛਾ ਅੱਛਾ ਹਾਂਜੀ ਹਾਂਜੀ ਮੈਂਨੂੰ ਨਹੀਂ ਸੀ ਪਤਾ ਹੁਣ ਕੱਲ ਤੋਂ ਸਟਾਰਟ ਕਰਾਂਗਾ
ਹਾਂਜੀ ਹਾਂਜੀ ਹੈਲੋ ਹੈਲੋ
ਹੈਲੋ ਹਾਂਜੀ ਹਾਂਜੀ ਕੀ ਹੋ ਗਿਆ ਹੈਲੋ
ਹਾਏ
ਪਿੱਛੇ ਕੋਈ ਹੱਸ ਰਹੇ ਨਹੀ ਮੈਨੂੰ ਸੁਣਾਈ ਦੇ ਰਿਹਾ
ਨਹੀਂ ਨਹੀਂ ਉਹ ਨਾ ਅਏ ਦੇ ਨਾ ਸਾਡੇ ਘਰ
ਕੌਣ ਆਇਆ ਏ
ਪਰੌਣੇ ਪ੍ਰੁਣੇ ਆਏ ਦੇ